ਸ ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਹੋ?
ਮੈਂ ਠੀਕ ਹ।ਤੁਸੀਂ ਦੱਸੋ। ਕੀ ਕਰ ਰਹੇ ਸੀ।
ਹਾਂਜੀ। ਬਸ ਵਧੀਆ। ਬਸ ਅੱਜ ਛ ਹਾਂਜੀ ਸਭ ਵਧੀਆ। ਇਹ ਤਾਂ ਠੀਕ ਨੇ ਸਾਰੇ।
ਵਧੀਆ ਜੀ ਵਧੀਆ।
ਹੋਰ ਕਿਆ ਚੱਲ ਰਿਹਾ ਅੱਜ ਕੱਲ?
ਬਸ ਬੈਠੇ ਸੋਚ ਰਹੇ ਸੀ, ਇੱਕ ਮੈਰਿਜ ਤੇ ਵਗੈਰਾ ਜਾਣਾ ਕਿ ਡਰੈਸ ਵੀਅਰ ਕਰੀਏ ਇੰਡੀਅਨ ਵੈਸਟਰਨ ਕਿਉਂਕਿ ਪੂਰੇ ਫੰਕਸ਼ਨ ਤੇ ਜਾਣਾ ਹਰ ਆਡੀਓ ਖਾਲੀ ਹੈ।
ਅੱਛਾ, ਫੰਕਸ਼ਨ ਤੇ ਜਾਣਾ ਕਿਹੜਾ ਸੌਖਾ ਰਹਿੰਦਾ ਫਿਰ- ਐਵੇਂ ਆ ਡਰਾਸ ਹੋ ਜਾਂਦਾ ਵੀ ਕਿਆ ਪਾਈਏ ਕਿਆ ਪਾਈਏ ਹਨਾ ਹੋਰ ਕ
ਬਿਟੀਆ ਤੇ ਵੈਸਟਰਨ ਕਹਿ ਰਹੀ ਹੈ। ਮੈਂ ਕਿਹਾ ਕੋਈ ਨੀ ਵੈਸਟਰਨ ਪਾ ਲੈ ਤੂੰ।
ਹਾਂਜੀ
ਤੁਸੀ ਕਿਹੜੀ ਪ੍ਰੈਫ਼ਰ ਕਰੋਗੇ?
ਉਹ ਏਦਾਂ ਹੁੰਦਾ ਵੀ ਚਲੋ ਵੀ ਜਿਦਾਂ ਦਾ ਫੰਕਸ਼ਨ ਹੈ ਹੈਨਾ ਓਦੇ ਐਕਾਰਡਿੰਗ ਬਾਕੀ ਜਿਹੜੀ ਡਰੈਸ ਦੇ ਵਿਚ ਬੱਚਾ ਜਿਆਦਾ ਕੰਫਰਟੇਬਲ ਫੀਲ ਕਰਦਾ ਹੈ, ਕਿ ਉਦਾਂ ਦੀ ਡਰੈਸ ਪਾ ਲੋ।
ਟੇਬਲ ਹੀ ਉਹਦੇ ਵਿੱਚ ਹੈ। ਵੈਸਟਰਨ ਡ੍ਰੈਸ ਵਿੱਚ, ਸਾਡੇ ਟਾਈਮ ਤੇ ਅਸੀਂ ਸੂਟ ਪਾਣੇ, ਸਾੜੀ ਪਾਣੀ ਹੈਨਾ। ਕੁੜੀਆਂ ਦੇ ਤੇ ਵੈਸੇ ਆਪਸ਼ਨ ਬਹੁਤ ਹੈਗੇ ਨੇ।
ਕੁੜੀਆਂ ਦੀ ਤਾਂ ਚੁਆਇਸ ਕਰਨੀ ਔਖੀ ਕੀ ਹੋ ਜਾਂਦਾ ਹੈ ਕਿ ਕਿਹੜੀ ਸਿਲੈਕਟ ਕਰੀਏ।
ਡਰੈੱਸਸ ਸਾਰੀ ਹੀ ਅੱਛੀਆਂ ਗਾਊਨ ਵੀ ਅੱਛੇ ਲੱਗਦੇ ਨੇ ਅੱਜ ਕੱਲ੍ਹ ਗਾਊਨ ਵੀ ਚੱਲਦੇ ਹੋਏ ਹੈ ਗਾਊਨ ਅੱਛੇ ਲੱਗਦੇ ਨੇ।
ਟੇਬਲ ਵੀ ਹੁੰਦੇ ਆ ਬੱਚਿਆਂ ਦੇ ਵੀ ਹੁਨ ਕਿੰਨੇ ਆਉਂਦੇ ਕਿੰਨੇ ਵਧੀਆ ਵਰਾਈਟੀ ਆਉਂਦੀ ਹੈ।
ਹਮ ਉਹੀ ਕਹਿ ਰਹੀ ਸੀ। ਕਿ ਮੰਮਾ ਕਿਆ ਲੂ? ਮੈਂ ਕਿਹਾ ਦੇਖ ਲੈ ਗਾਊਨ ਲੇ ਲੇ ਯਾ ਡ੍ਰੈਸ ਲੇ ਲੇ ਜੈਸੇ ਤੇਰਕੋ ਅਛਾ ਲੱਗਤਾ ਹੈ। ਕਹਿ ਰਾਹੀਂ ਆਪ ਕਿਆ ਲਓਗੇ ਮੈਂ ਕਿਹਾ ਮੈਂ ਤਾਂ ਦੇਖਤੀ ਹੂ ਮੈਂ ਤੋਂ ਫਿਰ ਸੂਟ ਹੀ ਪਹਿਨੂੰਗੀ। ਕਹਿ ਰਹੀ ਹੈ ਆਪ ਇੰਡੀਅਨ ਮੇ ਜਾਉਗੇ ਮੈਂ ਵੈਸਟਨ। ਚਲੀ ਜਾਉਂਗੀ ਮੈਂ ਕਿਹਾ ਮੇਰੇ ਤੋਂ ਸੂਟ ਹੀ ਚੱਲਤਾ ਹੈ ਮੈਂ ਗਾਊਨ ਪਾਉਂਦੀ ਬਹੁਤ ਘੱਟ ਪਾਨੀ ਹਾਂ।
ਇਹ ਤੇ ਹੈ
ਪੰਜਾਬੀ ਸੂਟ ਸਭ
ਪੰਜਾਬੀ ਸੂਟ ਤਾਂ ਫੇਰ ਇਦਾਂ ਹੁੰਦਾ ਵੀ ਅੱਗੇ ਹੁੰਦਾ ਸੀ। ਤੇ ਸਲਵਾਰ ਸੂਟ ਵਗੈਰਾ ਕਿੰਨੇ ਚੱਲਦੇ ਸੀ ਗੇ।
ਹਾਂਜੀ-ਹਾਂਜੀ।
ਹੁਣ ਤਾਂ ਉਹ ਵੀ ਘੱਟੇ ਪਾਉੰਦੇ ਆ ਹੁਣ ਤਾਂ ਸਲਵਾਰ ਤਾਂ ਪਾਉਂਦੇ ਹੀ ਨਹੀ ਪਲਾਜ਼ੋ ਜ਼ਿਆਦਾ ਪਾਨਦੇ ਆ ਹੋਰ ਕਿਆ
ਹੈ ਵੇ ਤਾਂ ਕਰਕੇ
ਸਲਵਾਰ ਦਾ ਐਵੇਂ ਹੁੰਦਾ ਵੀ ਚਲੋ ਵਧੀਆ ਤਾਂ ਲੱਗਦੀ ਹੈ ਬਟ ਹੈ ਬੀਜੀ ਹੋ ਜਾਂਦੀ ਹੈ ਜ਼ਿਆਦਾ ਹੁਣ। ਜਦੋਂ ਦੇ ਪਲਾਜ਼ੋ ਆਏ ਤਾਂ ਜ਼ਿਆਦਾ ਪਲਾਜ਼ੋ ਹੀ ਪਾਉਂਦੇ ਐ।
ਹਮ ਪਹਿਲੇ ਉਹ ਚੱਲਦਾ ਸੀ ਪਟਿਆਲਾ ਸਲਵਾਰ ਬਹੁਤ ਸੋਹਣੀ ਲੱਗਦੀ ਸੀ। ਹੂ ਗੱਟ ਵੀ ਵਧੀਆ ਆਉਂਦੀ ਸੀ।
ਹੁਣ ਤਾਂ ਕੋਈ ਕੋਈ ਪਾਉਂਦਾ ਬਸ।
ਹਾਂ ਬਿਲਕੁਲ ਬਿਲਕੁਲ ਹੁਣ ਤੇ ਕੋਈ ਕੋਈ ਪਾਉਂਦਾ, ਸਹੀ ਗੱਲ ਏ। ਸਾੜੀ ਵੇਅਰ ਕਰਦੇਓ ਤੁਸੀਂ?
ਸਾੜੀ ਮ ਘੱਟ ਹੀ ਕਰਦੀ ਆ ਬਟ ਜੇ ਇੱਕ ਦੋ ਮੈਂ ਰੱਖੀਆਂ ਵੀ ਹੋਈਆਂ ਨੇ ਤਾਂ ਸਟਿੱਚ ਕਰਾ ਕੇ ਰੱਖੀਆਂ ਹੋਈਆਂ ਨੇ।
ਅੱਛਾ ਅੱਛਾ ਸਟਿਚ ਵਾਲੀ ਸਟਿਚ ਵਾਲੀ ਵਧੀਆ ਰਹਿੰਦੀ ਏ।
ਹਾਂਜੀ
ਰਹਿੰਦੀ ਆ
ਉਹ ਐਵੇਂ ਵੀ ਚਲੋ ਪਾਣੀ ਵੀ ਸਹੀ ਰਹਿੰਦੀ ਆ ਨਹੀਂ ਈਜ਼ੀਲੀ ਪਾ ਲੈਂਦੇ, ਨਹੀਂ ਤਾਂ ਫੇਿਰ ਬਾਲ ਪਾਣੇ ਥੋੜੇ ਜਿਹੇ ਓ ਖੇ ਲੱਗਦੇ ਏਂ
ਹਮ ਜਿਹਨਾਂ ਨੂੰ ਬੰਨ੍ਹਨੀ ਆਉਂਦੀ ਉਹਨਾਂ ਵਾਸਤੇ ਤੇ ਔਖੀ ਨਹੀਂ ਲੱਗਦੀ ਸਾਢੇ ਵਰਗਿਆਂ ਵਾਸਤੇ ਔਖੀ ਆ
ਹੋਰ ਕਿਆ
ਹਾਂ ਮੈਨੂੰ ਨੀ ਆਉਂਦੀ ਸਾੜੀ ਪਾ ਵੇਅਰ ਕਰਨੀ
ਅੱਛਾ ਜੀ, ਫਰ ਮੈਂ ਵੀ ਬਸ ਹਜੇ ਮਿੰਸ ਹੋਏਗੀ ਮੈਂ ਵੀ ਉਹੀ ਪਾ ਸਕਦੀ ਹਾਂ ਦੂਸ
ਹਾਂ ਉਹ ਹਮ ਉਹ ਤੇ ਪੈ ਜਾਂਦੀ ਹੈ, ਉਹਦੇ ਤੇ ਕੋਈ ਨੀ ਮ ਇੱਕ ਲਿੱਤੀ ਸੀ ਪਲੇ ਕਰਵਾਚੌਥ ਤੇ ਲਿੱਤੀ ਸੀ, ਹਮ
ਔਰ ਸਿੰਪਲ ਸੋਬਰ ਜੀ ਹੋਵੇ ਨਾ ਸਾੜੀ ਉਹੀ ਜ਼ਿਆਦਾ ਵਧੀਆ ਲੱਗਦੀ ਹੈ ਹੁਣ ਤਾਂ ਬਹੁਤ ਸਿੰ ਪਲ ਵੀ ਚੱਲਦੀਆਂ ਤੇ
ਹਾਂਜੀ-ਹਾਂਜੀ, ਅੱਜ ਕੱਲ੍ਹ ਲੋਕੀ ਪਲੇਨ ਪ੍ਰੈਫਰ ਕਰਦੇ ਆ ਜ਼ਿਆਦਾਤਰ
ਹਾਂਜੀ ਪਲੇਨ ਹੀ ਵਧੀਆ ਲੱਗਦੀ ਐ
ਹਮ, ਜ਼ਿਆਦਾ ਚਟਕ-ਪਟਕ ਵਾਲੀ ਨੀ ਅੱਛੀ ਲੱਗਦੀ
ਹੋਰ ਕੀ ਹੋਰ ਦੱਸੋ ਤੁਸੀਂ ਹੋਰ ਕੀ ਕੀ ਇੱਦਾਂ ਦੇ ਪਾਉਦੇ ਹੋ ਗਰਮੀਆਂ ਦੇ ਵਿੱਚ ਤਾਂ ਬਟ ਦਿਨ ਦੇ ਵਿੱਚ ਵੀ ਬਸ ਨਾ
ਗਰਮੀਆਂ ਵਿੱਚਥੇ ਨਾਈਟ ਸੂਟ ਬਸ ਹਾਂ ਨਾਈਟ ਸੂਟ ਇੱਕ ਓਤਾਰੋ ਇੱਕ ਪਾਲੋ ਬਸ ਕਿਤੇ ਜਾਣ ਦਾ ਮਨ ਤੇ ਵੈਸੇ ਸੇ ਨੀ ਕਰਦਾ ਤੇ ਘਰ ਰਹਿਣਾ ਤੇ ਘਰ ਤੇ ਉਹੀ ਚੱਲਦਾ
ਹਾਂਜੀ
ਘਰ ਤੇ ਓਹੀ ਦੋ ਤਿੰਨ ਨਾਈਟ ਸੂਟ ਰੱਖੇ ਨੇ ਉਹੀ ਪਾਏ ਲਈਦੇ ਨੇ ਕਿਤੇ ਜਾਓ ਤੇ ਫਿਰ ਕੋਡ ਸੇਟ ਸੂਟ ਮੰਗਾਏ ਸਨ ਮੈਂ ਔਨਲਾਈਨ ਬਹੁਤ ਵਧੀਆ ਆ ਗਏ ਸਨ। ਕੋਟਨ ਦੇ ਕੋਟ ਸੈਟ ਨਾ। ਅੱਜ-ਕਲ ਕੋਟ ਸੈਟ ਵੀ ਬਹੁਤ ਵਧਿਆ ਹੂੰ ਉਹਨਾਂ ਦੀ ਵੀ ਸਹੀ ਵੀ ਆਟਾ ਪਾਉਂਦੀ ਹੈ। ਚੈਕ ਵੀ ਅੱਛੇ ਲੱਗਦੇ ਨੇ ਹਾਂਜੀ-ਹਾਂਜੀ, ਉਹ ਵੀ ਪਲੇਨ ਪਲੇਨ ਅੱਛੇ ਲੱਗਦੇ ਨੇ ਹਾਂਜੀ, ਜ਼ਿਆਦਾ ਚਟਕ, ਪਟਕ ਵਾਲੇ ਨੀ ਅੱਛੇ ਲੱਗਦੇ। ਅਛਾ ਲਗਦਾ ਹੈ। ਸਿੰਪਲ ਸੋਪਰ ਹੋਣ ਡੇਲੀ ਵੇਅਰ ਦਾ ਅਸੀਂ ਕਰ ਸਕਨੇ ਹਾਂ ਜੈ ਮਾਰ ਕਿਟੀ ਜਾਈਏ, ਗੁਰਦੁਆਰੇ ਜਾਈਏ, ਕਿੱਤੇ ਜਾਈਏ ਬੰਦਾ ਪਾ ਕੇ ਜਾ ਸਕਦਾ।
ਹਾਂਜੀ।
ਸਹੀ ਹੈ ਹੋਰ ਕੀ, ਹੁਣ ਬਿਟੀਆ ਦੇਖੋ ਮ, ਕੀ ਲੈਂਦੀ ਹੈ, ਕਹਿੰਦੀ ਪਈ ਸੀ ਕਿ ਚੱਲਾਂਗੇ ਮਾਰਕੀਟ, ਮੈਂ ਕਿਹਾ ਆਨਲਾਈਨ ਮੰਗਵਾ ਲੈ। ਫਿਰ, ਨਹੀਂ ਮੰਮਾ ਦੇਖ ਕੇ ਲੈ ਕੇ ਆਏਗੇ।
ਏਦਾਂ ਏ, ਬੱਚਿਆਂ ਦੇ ਫਿਰ ਸਾਈਜ਼ ਦੀ ਵੀ ਥੋੜੀ ਦਿੱਕਤ ਆ ਜਾਂਦੀ। ਨਾ ਨਲਾਈਨ ਕਈ ਵਾਰ ਸਾਈਜ਼ ਨ ਸਹੀ ਆਉਂਦਾ ਹੈਗਾ।
ਉਹ-ਉਹ ਟਰਾਏ ਰੂਮ ਵਿੱਚ ਜਾ ਕੇ ਚੈੱਕ ਕਰ ਲੈਂਦੇ ਨੇ ਨਾ।
ਹਾਂਜੀ।
ਕਰੇ ਤਇਹ ਤ ਆਸ ਏ ਵੇਖ ਇਹ ਫੰਕਸ਼ਨਾ ਦੇ ਅਕੋਰਡਿੰਗ ਫਿਰ, ਚੀਜ਼ ਬਣ ਜਾਂਦੀ ਹੈ। ਉਵੇਂ ਤੇ ਸਪੈਸ਼ਲ ਬੰਦਾ ਕਿੱਥੇ ਕੱਪੜੇ ਲੈਣ ਜਾਂਦਾ ਹੈ ਹੈਨਾ।
ਬਟ ਐਵੇਂ ਹੁੰਦਾ ਵੀ ਥੋੜੀ ਸਿੰਪਲ ਸੋਬਰ ਜਿਹੀ ਹੋਵੇ ਤਾਂ ਫਿਰ, ਆਪਾਂ ਡੇਲੀ ਵੇਅਰ ਚ ਵੀ ਯੂਜ ਕਰ ਸਕਦੇ ਹਾਂ ਜੀ। ਜਿਆਦਾ ਹੈਵੀ ਹੁੰਦੀ ਹੈ ਤੇ ਫਿਰ ਉਹ ਤਾਂ ਇੱਕ-ਦੋ, ਵਾਰ ਪੈਂਦੀ ਹੈ ਫ
ਪਏ ਹੀ ਰਹਿੰਦੇ, ਮੇਰੇ ਇਨੇ ਸੂਟ ਜਿਹੜੇ ਹੈਵੀ ਪਏ ਨੇ ਨਾ। ਖਾਣ ਤੇ ਵਿ ਮਨ ਨਹੀਂ ਕਰਦਾ, ਔਰ ਦੇਖ-ਦੇਖ ਕੇ ਵੀ ਦੇਖੋ, ਇੰਨੇ ਸੂਟ ਪਏ ਨੇ, ਫਿਰ ਅੱਗੋਂ ਵੀ ਲੈ ਕੇ ਰੱਖੀ ਜਾਓ। ਸਟੋਕ ਜਮਾ ਕਰੀ ਜਾਓ, ਐਵੇਂ ਹੁੰਦਾ। ਪਿਛਲੇ ਪੈਂਦੇ ਨੀ ਅ ਪਹਿਲਾ ਇਹੀ ਦੇਇ ਜਾਔ।
ਔਰ ਇਏਦਾਂ ਹੁੰਦਾ ਏ ਹੋਰ ਹੈਵੀ ਤਾਂ ਫਿਰ, ਉਝ ਨੀ ਪੈਂਦੇ ਹੈਗੇ, ਹੁਣ ਗਰਮੀ ਚ ਕੋਈ ਹੈਵੀ ਸੂਟ, ਕੁਛ ਨੀ ਪੈਣਾ ਬਸ ਸਿੰਪਲ ਸੋਬਰ ਚਲਣੇ ਹੈ।
ਹੈਵੀ ਸੂਟ ਜਿਆਦਾ ਪਾਏ ਨਹੀਂ ਜਾਂਦੇ।
ਹਾਂਜੀ, ਔਰ ਸਰਦੀ ਦੇਖੋ ਘੱਟ ਹੁੰਦੀ ਹੈ, ਗਰਮੀ ਜ਼ਿਆਦਾ ਹੁੰਦੀ ਹੈ, ਫਿਰ ਗਰਮੀ ਦੇ ਕੱਪੜੇ ਜ਼ਿਆਦਾ ਚਾਹੀਦੇ ਤੇ ਹੁੰਦੇ ਆ ਖ਼ਰਾਬ ਵੀ ਜਲਦੀ ਹੁੰਦੇ ਆ। ਸਰਦੀ ਵਾਲੇ ਤਾ, ਪਇਓ ਰਹਿੰਦੇ ਆ।
ਬਿਲਕੁਲ ਜੀ ਬਿਲਕੁਲ। ਗਰਮੀਆਂ ਵਾਲੇ ਤੇ ਰੈਗੂਲਰ ਚੇਂਜ ਕਰਨੇ ਤੇ ਰੈਗੂਲਰ ਪਾਣੇ। ਪਲਟੀ ਹੈ, ਗੱਲ ਇੱਕ ਦਿਨ ਦੋ-ਦੋ ਜੋੜੇ ਵੀ ਚੇਂਜ ਹੋਜਾਂਦੇ ਨੇ।
ਦੋ ਦੋ ਵੀ ਤਿੰਨ ਤਿੰਨ ਵੀ ਹੋ ਜਾਂਦੇ ਆ ਕਈ ਵਾਰ ਤਾਂ ਜਦੋਂ ਜ਼ਿਆਦਾ ਹੀ ਗਰਮੀ ਹੁੰਦੀ ਹੈ।
ਉਹੀ ਤੇ ਕਹਿ ਰਹੇ ਇੱਕ ਦਿਨ ਹੀ ਚ ਦੋ ਦੋ ਤਿੰਨ ਤਿੰਨ ਵਾਰੀ ਜੋੜੇ ਚੇਂਜ ਹੋ ਜਾਂਦੇ ਨੇ।
ਹੋਰ ਕੀ ਬੱਚਿਆਂ ਦੇ ਉਹ ਅਲੱਗ ਤੋਂ ਹੋ ਜਾਂਦੇ ਨੇ ਆਪ ਆਪਣੇ ਦੋ ਦੋ ਤਿੰਨ ਤਿੰਨ ਹੋ ਜਾਂਦੇ ਨੇ
ਹੂ ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ।
ਅੱਗੇ ਹੁੰਦਾ ਸੀਗਾ ਪੁਰਾਣੇ ਟਾਈਮ ਚ ਪਹਿਲਾਂ ਦੇ ਟਾਈਮ ਚ ਤਾਂ ਦੋ ਦੋ ਤਿੰਨ ਤਿੰਨ ਸੂਟ ਬੱਸ ਹੁੰਦੇ ਹੀ ਸੀਗੇ ਗਿਣਵੇਂ ਉਹ ਉਹੀ ਬਸ ਰਿਪੀਟ ਹੋਈ ਜਾਣ ਸੀਗੇ ਵਾਰ ਵਾਰ ਉਹਦੇ ਵਿੱਚ ਇਹ ਵ ਸੈਟਿਸਫਾਈ ਹੁੰਦੇ ਸੀ ਹੁਣ ਜਿੰਨੇ ਜ਼ਿਆਦਾ ਹੁੰਦੇ ਨੇ ਓਨੇ ਘੱਟ ਸਕਸ਼ਨ ਹੁੰਦੀ ਹੈ ਵੀ ਹੋਰ ਲਓ ਹੋਰ ਲਓ
ਸਵੇਰੇ ਨਾਈਟ ਸੂਟ ਵਾਲਾ, ਰਾਤੀ ਨਾਈਟ ਸੂਟ ਵੱਖਰਾ ਚਾਹੀਦਾ ਹੈ ਸਵੇਰ ਦੀ ਡਰੈਸ ਵੱਖਰੀ ਚਾਹੀਦੀ ਹੈ ।ਇਹ ਡਰੈਸ ਵੱਖਰੀ ਚਾਹੀਦੀ ਹੈ। ਹਰ ਓਕੇਅਜ਼ਨ ਵਾਸਤੇ ਹਰ ਓਦੇ ਵਾਸਤੇ ਸਾਨੂੰ ਚਾਹੀਦਾ
ਹੋਰ ਜੇ ਇੱਕ ਦੋ ਵਾਰ ਜਿਹੜਾ ਪਾ ਲਏ ਆ ਜਿਹੜਾ ਇੱਕ -ਦੋ ਵਾਰ ਵੇਅਰ ਕਰ ਲਏ ਉਹਦੀ ਫੋਟੋ ਆ ਗਈ ਤਾਂ ਦੁਬਾਰਾ ਉਹ ਫੋਟੋ ਚ ਵੀ ਨੀ ਆਣਾ ਚਾਹੀਦਾ।
ਬਿਲਕੁਲ ਬਿਲਕੁਲ ਉਹ ਪਾਦੇ ਹੀ ਨਹੀਂ ਉਹ ਬਿਟਿਆਂ ਨੇ ਪਿੱਛੇ ਸੂਟ ਲਿੱਤਾ ਮੇਰੀ ਕਜ਼ਨ ਸਿਸਟਰ ਨੇ ਹੀ ਸੇਲ ਕੀਤੇ ਸੀ ਤੇ ਦੋ ਵਾਰੀ ਮਸਾਂ ਪਾਇਆ। ਫਿਰ ਅਸੀਂ ਜਾਣ ਦੀ ਗੋਲਡਨ ਟੈਂਪਲ ਜਾਣ ਦੀ ਸਲਾਹ ਬਣਾਈ। ਤੇ ਉਹ ਕੀ? ਕਹਿੰਦੇ ਐ ਕੀ ਨਾ ਮੰਮਾ ਅਬ ਤੋਂ ਮੈਂ ਵੋ ਨਹੀਂ ਲੈ ਕੇ ਜਾਊਂਗੀ ਦੋ ਬਾਰ ਤੋਂ ਮੈਂ ਪਹਿਨ ਚੁੱਕੀ ਫੋਟੋ ਤੋਂ ਆ ਗਈ ਮੇਰੀ ਮੈਂ ਕਿਹਾ ਹਦ ਹੈ ਪਰੂ ਮੈ ਕਿਹਾਿਆ ਹੱਦ ਕਰ ਰਹੀ ਬੇਟਾ ਕੀ ਗੱਲ ਲੈ ਹਲੇ ਹੁਣ ਪਾ ਲੈ ਹੁਣ ਗੁਰਦੁਆਰੇ ਤੇ ਜਾਣਾ ਨਹੀਂ ਨਹੀਂ ਮੰਮਾ ਮੈਂ ਤਾਂ ਨੇਆ ਲਉ ਹਮ ਮੈਂ ਦੂੰਗੀ ਜਾਂ ਮੇਰੇ ਕੋਈ ਔਰ ਨਿਕਾਲੋ ਜ਼ੋ ਤੋ ਮੈਨੇ ਪਹਿਨਾ ਨਹੀਂ ਹੈ ਕਭੀ ਹਾਂ ਇਹ ਗੱਲ ਬੱਚੇ ਬੜੇ ਉਹ ਨੇ ਬੱਚੇ ਨਹੀਂ ਮੰਨਦੇ ਬੱਚੇ ਤੋਂ ਬੱਚਿਆਂ ਨੂੰ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਿਆਦਾ ਹੋਵੇ ਨਾ
ਉਹੀ ਤਾਂ ਵੀ ਪੈਸੇ ਵੀ ਲਗਾਏ ਹੋਏ ਆ ਚਲੋ ਵੀ ਪਾ ਵੀ ਨੀ ਰਹੇ ਫੇਰ ਵੀ ਹੁੰਦਾ ਹੈ ਵੀ ਹਾਂ ਵਾਰ ਵਾਰ ਨਵੇਂ ਨਵੇਂ ਕੱਪੜੇ ਲਓ ਹਨਾ ਵੇਸਟੇਜ ਹੁੰਦੀ ਹੈ ਫੇਰ ਪਏ ਰਹਿੰਦੇ ਨੇ ਪੁਰਾਣੇ ਵਾਲੇ ਸਾਰੇ ਓਦਾਂ
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਪਿੱਛਲੇ ਫਿਰ ਸੁਟੀ ਜਾਓ ਔਰ ਅਗਲੇ ਨੇਏ ਲਈ ਜਾਓ ਮੈਂ ਤੇ ਪਾਪੂ ਲੈਦੀ ਹਾਂ ਮੈਂ ਨੀ ਪਰਵਾਹ ਕਰਦੀ ਮੈਂ ਕੋਈ ਫੰਕਸ਼ਨ ਤੇ ਹੀ ਪਾਇਆ ਹੋਏ ਨੈਕਸਟ ਟਾਈਮ ਹੀ ਪਾ ਲਈਦਾ
ਮੈਂ ਤਾਂ ਆਪਣੀ ਮੈਰਿਜ ਵਾਲੇ ਵੀ ਬਾਅਦ ਚੋਂ ਮੀਨਜ਼ ਥੋੜ੍ਹੀ ਦੇਰ ਬਾਅਦ ਕੁਛ ਕੁ ਮਹੀਨਿਆਂ ਬਾਅਦ ਪਾਣੀ ਸਟਾਰਟ ਕਰਦੇ ਜਿਹੜੇ ਮੈਰਿਜ ਤੋਂ ਪਹਿਲਾਂ ਵਾਲੇ ਵੀ ਸੀਗੇ
ਹਾਂ ਤੇ ਸਹੀ ਹੈ ਹੋਰ ਕੀ ਚੀਜ਼ ਦੀ ਵੇਸਟਜ ਨਹੀਂ ਹੁੰਦੀ ਨਾ ਹਮ ਇਹ ਹੁੰਦਾ ਨਾ ਸਾੜੀਆਂ ਦੇ ਤੇ ਸੂਟ ਬਣ ਜਾਂਦੇ ਨੇ ਹਨਾ ਸਾੜੀਆਂ ਅਗਰ ਨਹੀਂ ਕੈਰੀ ਕਰਨੀਆਂ ਤੇ ਉਹੇ ਮੈਂ ਤੇ ਸੂਰ ਸਵਾ ਲਿਆ ਸੀ ਬਹੁਤ ਸਾਰੇ ਮੇਰੀ ਸਾੜੀਆਂ ਜਿੰਨੀਆਂ ਵੇਗੀਆਂ ਸੀ ਨਾ ਮੈਂ ਸੂਟ ਬਣਵਾ ਲ ਲਈ ਸੀ ਮੈਂ ਕਿਹਾ ਪਾਏ ਤੇ ਜਾਣਗੇ ਸਾੜੀਆਂ ਤੇ ਪਾਈਆਂ ਨੀ ਜਾਂਦੀਆਂ
ਹਾਂਜੀ ਇਹ ਤਾਂ ਹੈ ਉਹ ਹੁਣ ਜਿਵੇਂ ਆਪਣੇ ਮੰਮਾ ਵਗੈਰਾ ਦੀ ਵੀ ਦਾਂ ਹੀ ਪਈਆਂ ਨੇ ਮੰਮਾ ਦੀਆਂ ਵੀ ਇਨ ਸਾਲਾਂ ਦੀਆਂ ਹੋ ਓਦਾਂ ਹੀ ਕਈ ਵਾਰ ਪਈਆਂ ਰਹਿੰਦੀਆਂ ਨੇ ਸੰਭਾਲ ਕੇ ਰੱਖਦੇ ਆਾਂ ਬਸ ਇੱਦਾਂ
ਹਾਂਜੀ ਇਹ ਇਹ ਪਹੀਆਂ ਹੀ ਰਹਿੰਦੀਆਂ ਨੇ ਫਿਰ ਸਾੜੀਆਂ ਕਤੇ ਸੂਟ ਤੇ ਫੇਰ ਵੀ ਹੋ ਹੋ ਜਾਂਦੇ ਨੇ ਹੰਡ ਜਾਂਦੇ ਨੇ ਪਾਏ ਜਾਂਦੇ ਨੇ ਨਾ
ਹੋਰ ਕੇ, ਹੁਣ ਚਲੋ ਤੁਸੀਂ ਕਰੋ ਹੁਣ ਸਲੈਕਟ ਤਾਵੀ ਕਿਹੜੀ ਡਰੱਸ
ਹਾਂ ਬਿਲਕੁਲ ਬਿਲਕੁਲ ਹੈ ਹੀ ਦੇਖਦੇ ਹ ਹੁਣ ਸੋਚ ਰਿਹਾ ਕੀ ਲੈ ਕੇ ਦੇਈਏ ਹਾਂਜੀ ਚਲੋ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲ
ਹਾਂਜੀ, ਮੈਨੂੰ ਵੀ ਵਧੀਆ ਲੱਗਿਆ ਓਕੇ ਜੀ।
ਥੈਂਕਯੂ ਜੀ।
ਹਾਂਜੀ, ਓਕੇ ਸਤ ਸ੍ਰੀ ਅਕਾਲ ਜੀ।
ਆਹ ਫਿਰ ਕਾੱਲ ਖਰਾਬ